ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਜੀ ਕੀ ਹਾਲ ਚਾਲ?
ਯ ਬਸ ਵਧੀਆ ਸਭ ਠੀਕ ਤੁਸੀਂ ਸੁਣਾਓ?
ਸਭ ਠੀਕ ਹੈ, ਹੋਰ ਫੈਮਲੀ ਠੀਕ ਹੈ ਸਾਰੀ।
ਸਭ ਵਧੀਆ ਦੀਦੀ ਸਭ ਵਧੀਆ। ਛੁੱਟੀਆ ਮਨਾ ਰਹੇ ਹ ਸਾਰੇ, ਤੁਸੀਂ ਕੀ ਕਰ ਰਹੀ ਸੀ।
ਬਸ ਮੈਂ ਵੀ ਉਹੀ ਛੁੱਟੀਆ ਪਈਆ ਹੋਈਆ ਬੱਚੇ ਇਹ ਖਾਣਾ ਉਹ ਖਾਣਾ ਬਸ। ਇਹੀ ਕੁਛ ਬਣਾ ਰਹੀ ਹ ਤੇ ਅੱਜ ਕੱਲ ਤਾਂ ਇਹ ਕੁ ਚੱਲ ਰਿਹਾ ਮੇਰਾ।
ਅੱਛ ਅੱਜ ਕੀ ਬਣਾਇਆ।
ਅੱਜ ਡਿਮਾਂਡ ਆਈ ਸੀ ਸਾਨੂੰ ਸਾਂਬਰ ਡੋਸਾ ਬਣਾ ਕੇ ਦਿਓ। ਨਾਲ ਸਾਨੂੰ ਇਡਲੀ ਬਣਾ ਕੇ ਦਿਓ ਵੜੇ ਬਣਾ ਕੇ ਦਿਓ, ਮਤਲਬ ਹਰ ਕਿਸੇ ਬੱਚੇ ਦੇ ਸਭ ਉਹ ਖਾਣਗੇ ਕੀ ਨਾਮ ਹੈ ਡੋਸਾ ਖਾਣਗੇ ਵੱਡੇ ਕਹਿੰਦੇ ਸਾਨੇ ਵੜੇ ਖਾਣਗੇ। ਗੇ ਬਸ ਇਹੀ ਕੁਛ ਚੱਲ ਰਿਹਾ ਵ ਇਹੀ ਬਣਾ ਰਹੀ ਐ ਮੈ, ਉਹਨੇ ਜਿਸ ਬਣਾ ਕੇ ਬੈਠੀ ਆ ਮੈਂ ਨਾ, ਵੜੇ ਤਾਂ ਕੁਛ ਨੀ ਮੈਂ ਨਾ ਵੜੇ ਦਾ ਬੈਟਰ ਲੈ ਆਉਂਦੀ ਹਾਂ, ਮੈਂ ਬਜ਼ਾਰੋਂ ਹੀ ਬੈਟਰ ਲੈ ਆਉਦੀ ਹਾਂ ਵੈਸੇ ਤਾਂ ਘਰ ਵ ਕਹਿੰਦੀ ਕਹਿੰਦੀ ਦਾਲ ਪਿਓ ਕੇ ਬਣਾਓ। ਵੈਸੇ ਤੇ ਬੈਟਰ ਬਣਿਆ ਬਣਾਇਆ ਮਿਲ ਜਾਂਦਾ ਨਾ ਉਹ ਮੈਂ ਲੈ ਆਉਦੀ ਆਾਂ ਕੀ ਕਰੀਦਾ ਉਸਨੂੰ ਪਾਣੀ ਦੇ ਪਾਣੀ ਦੇ ਵਿੱਚ ਨਾ ਹਲਕਾ ਪਾਣੀ ਲਓ ਉਹਨੂੰ ਉਹਦੇ ਵਿੱਚ ਹੀ ਬੈਟਰ ਨੂੰ ਘੋਲ ਲਓ ਬੈਟਰਰ ਨੂੰ ਥਿੱਕ ਥਿੱਕ ਰੱਖਣਾ ਪਤਲਾ ਬਹੁਤ ਜ਼ਿਆਦਾ ਨੀ ਕਰਨਾ। ਤੁਹਾਨੂੰ ਪਤਾ ਹੀ ਹੈ ਫੇਰ ਫ ਉਸ ਤੋਂ ਬਾਅਦ ਜਿਵੇਂ ਆ ਕੀ ਨਾਮ ਹੈ।
ਤੇ ਪਾਣੀ ਗਰਮ ਪਾ ਗੁਨਗੁਣਾ ਪਾਉਣਾ ਹੈ ਜਾਂ ਠੰਡਾ ਪਾਣੀ,
ਪਾਣੀ ਗੁਨਗੁਣਾ ਹੀ ਪਾਉਣਾ ਠੰਡਾ ਨੀ ਪਾਉਣਾ ਨੋਮਲ ਪਾਣੀ ਜਿਹੜਾ ਹੁੰਦਾ, ਨਾ ਉਹੀ ਪਾਉਣਾ ਉਹੀ ਪਾਉਣਾ ਨੋਮਲ ਤੇ ਉਸ ਤੋਂ ਬਾਅਦ ਉਹਨੂੰ ਬੈਟਰ ਨੂੰ ਘੋਲ ਕੇ ਬੈਟਰ ਨੂੰ ਥਿੱ ਥਿੱਕ ਰੱਖਣਾ ਪਤਲਾ ਨੀ ਬਹੁਤ ਕਰਮਾ ਹਾਂ ਫੇਰ ਉਸ ਤੋਂ ਬਾਅਦ ਜਿਹੜੀ ਸ਼ੇਪ ਉਹਨੂੰ ਹੁੰਦੀ ਹੈ ਉਹ ਸ਼ੇਪ ਦੇ, ਦਦੇ ਆ ਉਹ ਉਹੀ ਸ਼ੇਪ ਦੇ ਵਿੱਚ ਬਣਾਉਣਾ ਹੁੰਦਾ ਮੈਗੀ ਕਰਦੀ ਹਾਂ ਜਿਹੜਾ ਆ ਹ ਸਪੈਚੂਲਾ ਨਹੀਂ ਹੁੰਦਾ ਉਹ ਭਾਂਡੇ ਦੇ ਵਿੱਚ ਆਉਂਦਾ ਜਿਹੜਾ ਮਤਲਬ ਕ ਹਾਂ ਇੱਕ ਕੜਛੀ ਹੁੰਦੀ ਫਲੈਟ ਵਾਲੀ ਹੁੰਦੀ ਆ ਉਹ ਫਲੈਟ ਦੇ ਉੱਪਰ ਨਾ ਮਤਲਬ ਉਹਦੇ ਉੱ ਤੇ ਬਣਾ ਲੈਂਦੀ ਹਾਂ ਉਹਦੇ ਉੱਤੇ ਮਤਲਬ ਉਹ ਹਾਂ ਇੱਕ ਛੋਟਾ ਜਿਹਾ ਪੇੜਾ ਬਣਾ ਕੇ ਨਾ ਗੋਲ ਜ ਕਰਕੇ ਉਸ ਤੋਂ ਬਾਦ ਉਹਨੂੰ ਮਤਲਬ ਜਿਹੜੀ ਸ਼ੇਪ ਭੁੰਣ ਗਿਆ ਉਹਦੇ ਨਾਲ ਜੇ ਫਿੰਗਰ ਨਾਲ ਗੱਲ ਹੋਈ ਜਾਂ ਫਿਰ ਤੁਸੀਂ ਗੜਕੋਰ ਕੋਈ ਪੈਨਸਿਲ ਹੈ ਉਹ ਕਰ ਲਓ ਨਾ ਹੋਲ ਜਿਹੜਾ ਕਰਦੇ ਵਿੱਚ, ਉਹਦੇ ਨਾਲ ਵੀ ਕਰ ਸਕਦੇ ਹੋ ਤੁਸੀਂ ਹਾਂ ਉਹ ਕਰ ਲਿਓ ਨਾਲ ਮੈਂ ਫਿਰ ਉਹ ਗਰਮ ਬਹੁਤ ਗਰਮ ਤੇਲ ਕਰਕੇ ਨਾ ਉਸੇ ਕੜਛੀ ਨੂੰ ਵਿੱਚ ਹੀ ਗਰਮ ਪਾਣੀ ਉਹਦੇ ਸੋਰੀ ਤੇਲ ਦੇ ਵਿੱਚ ਰੱਖ ਦਿੰਦੀ ਹਾਂ ਜਿਹੜਾ ਬੈਟਰ ਉਹਦੇ ਉੱਤੇ ਕੜਛੀ ਤੇ ਲੱਗਾ ਹੁੰਦਾ ਨਾ ਆਪਣੇ ਆਪ ਮਤਲਬ ਰਿੂਵ ਹੋ ਸਾਰਾ ਉਹਦੇ ਤੋਂ ਲੱਗ ਜਾਂਦਾ ਮਤਲਬ ਬੈਟਰ ਨਾਂ ਦੀ ਲੱਗਾ ਰਹਿੰਦਾ ਹੱਥ ਅਗਰ ਬਨਾਓ ਨਾ ਬੈਟਰ ਹੱਥ ਚੰਗ ਲੱਗਾ ਰਹਿ ਜਾਂਦਾ ਉਹ ਕੜਸ਼ੀ ਦੇ ਉੱਪਰ ਹੁੰਦਾ ਉਹਦੇ ਬੈਟਰ ਸਹੀ ਰਹਿੰਦਾ ਮੇਰਾ ਤੇ ਉਹਦੇ ਨਾਲ ਕਿ ਮਤਲਬ ਸ਼ੇਪ ਵੀ ਬੜੀ ਅੱਛੀ ਅੱਛੀ ਬਣਦੀ ਹੈ ਮਤਲਬ ਅਹ ਸ਼ੇਪਲੈਸ ਨਹੀਂ ਹੁੰਦਾ ਸ਼ੇਪ ਅੱਛੀ ਬਣ ਜਾਂਦੀ ਉਹਦੇ ਨਾਲ ਹਨਾ।
ਮੈਂ ਵੀ ਉਹ ਬਣਾਉਣੀ, ਨਹੀਂ ਹੈ ਨਾ ਤੇ ਮੇਰਾ ਉਹੀ ਹੱਥ ਨਾਲ ਚ ਪ ਜਾਂਦਾ ਕਿਉਂਕਿ ਮੈਂ ਹੱਥ ਨਾਲ ਪਾਉਣਦੀ ਕਰਦੀ ਹਾਂ।
ਅੱਛਾ ਅੱਛਾ ਹਾਂ ਨ ਹੱਥ ਨਾਲ ਨਾ ਤੁਸੀਂ ਬਣਾਓ ਹਾਂ ਤੁਸੀਂ ਉਹ ਕੜਸ਼ੀ ਰੂਪ ਉਪਰ ਬਣਾ ਕੇ ਨਾ ਉਹਦੇ ਨਾਲ ਹੀ ਪਾਓ ਉਹਦੇ ਨਾ ਜ਼ਿਆਦਾ ਅੱਛਾ ਬਣਦਾ ਹਾਂ ਤੁਸੀਂ ਉਹਦੇ ਅਗਰ ਤੁਸੀਂ ਹਾਂ ਅਗਰ ਉਹ ਬੈਟਰ ਦੇ ਵਿੱਚ ਤੁਸੀਂ ਨਮਕ ਵਗੈਰਾ ਮਿਰਚ ਵਗੈਰਾ ਵੀ ਪਾਉਣਾ ਤੇ ਪਾ ਸਕ ਦਿਓ ਜੇ ਤੁਹਾਡੇ ਬੱਚੇ ਮਤਲਬ ਖਾਂਦੇ ਨੇ ਹਾਂ ਖਾਂਦੇ ਨੇ ਤੇ, ਨਹੀਂ ਖਾਂਦੇ ਤੇ ਹਾਂ ਅਗਰ ਤੁਸੀਂ ਨਮਕ ਪਾਉਣਾ ਨਮਕ ਵੀ ਪਾ ਲਓ ਅਗਰ ਤੁਸੀਂ ਕਾਲੀ ਮਿਰਚ ਜਾਂ ਨਮ ਲਾਲ ਮਿਰਚ ਐਡ ਕਰਨਾ ਤੁਸੀਂ ਉਹ ਵੀ ਕਰ ਸਕਦੇ ਹੋ ਹਰੀ ਮਿਰਚ ਵੀ ਅਗਰ ਐਡ ਕਰਨੀ। ਕਰ ਸਕਦੇ ਜੇ ਬੱਚੇ ਤੁਹਾਡੇ ਖਾਂਦੇ ਨੇ ਜਿਸ ਤਰ੍ਹਾਂ ਮਤਲਬ ਘਰ ਤੁਹਾਡੇ ਪ੍ਰੈਫਰ ਕਰਦੇ ਨੇ ਤੁਸੀਂ ਕਰ ਸਕਦੇ ਇਵੇ -
ਹਮ ਹਮ ਨਹੀਂ ਮੈਂ ਤਾਂ ਨਮਕ ਹੀ ਪਾਨੀ ਹਾਂ ਪਰ ਇੰਨੀਆਂ ਸਾਰੀ ਚੀਜ਼ਾਂ ਹੀ ਪਾ ਸਕਦੇ ਹਾ-ਹਾ,
ਪੈ ਸਕਦੇ ਹਾਂ ਅਗਰ ਹਾਂ ਜੇ ਕਿਉਂਕਿ ਮੇਰੇ ਘਰ ਸਾਰੇ ਥੋੜਾ ਸਪਾਈਸੀ ਖਾਂਦੇ ਨੇ ਉਹ ਕਹਿੰਦੇ ਕਿ ਸਪਾਈਸੀ ਥੋੜ੍ਹਾ ਬੈਟਰ ਹੋਵੇ ਥੋੜ੍ਹਾ ਜਿਹਾ ਤੇ ਹਾਂ ਮਤਲਬ ਅਗਰ ਦੋ ਸਾਂਬਰ ਨਾ ਵੀ ਮਿਲੇ ਨਾ ਉਹ ਪਲੇਨ ਵੀ ਇਸ ਤਰ੍ਹਾਂ ਖਾਧਾ ਜਾਂਦਾ ਹੈ ਹਾਂ ਜੇ ਅਗਰ ਬ ਬਿਨਾ ਅਸੀਂ ਚੀਜ਼ਾਂ ਦਾ ਬਣਾਉਦਾ ਖਾਧਾ ਵੀ ਨੀ ਜਾਂਦਾ ਬਿਲਕੁਲ ਵੀ ਬਿਲਕੁਲ ਪਲੇਨ ਬਣਾਓੇ ਕੁੱਛ ਘਰਾਂ ਵਿੱਚ ਪਲੇਨ ਵੀ ਬਣਦੇ ਨੇ ਜਿਵੇਂ ਨਮਕ ਪਾ ਕੇ ਬਣਾ ਲੋ ਉਹ ਵੀ ਅੱਛੇ ਬਣ ਜਾਂਦੇ ਨੇ ਹਰ ਘਰ ਦਾ ਆਪਣਾ ਆਪਣਾ ਮਤਲਬ ਹੈ ਨਾ ਹਰ ਚੀਜ਼ ਹਰ ਕਿਸੇ ਦਾ
ਮੈਂ ਉਹ ਵੀ ਬਣਾਣੀ ਹਾਂ ਨਮਕ ਨਮਕ ਵਾਲਾ ਹੀ ਮੈਂ ਤਾਂ ਮੈਂ ਬਣਾਉਦੀ ਹਾਂ ਜ਼ਿਆਦਾ ਤਰਲਾ, ਉਹੀ, ਹੂ, ਪਰ ਹੁਣ ਐਵੇਂ ਵੀ ਟਰਾਈ ਕਰ ਕੇ ਦੇਖਾਗੀ ਜਿਵੇਂ ਤੁਸੀਂ ਦੱਸਿਆ ਏ ਨਾ।
ਹਾਂਜੀ ਹਾਂਜੀ ਨਹੀਂ ਇਹ ਬਹੁਤ ਅੱਛਾ ਬਣ ਰਹਾ ਹੈ ਹਾਂ ਤੁਸੀਂ ਇਹ ਟਰਾਈ ਕਰਨਾ ਬੜਾ ਅੱਛਾ ਬਣਦੈ। ਡੋਸਾ ਵੀ ਮੈਂ ਇਸੇ ਤਰ੍ਹਾਂ ਬਣਾ ਲੈਂਨੀਂ ਆ, ਡੋਸਾ ਵੀ ਜਿਵੇਂ ਬੈਟਰ ਬਾਹਰੋਂ ਲੈ ਕੇ ਆਈ। ਉਹਨੂੰ ਪਾਣੀ ਦੇ ਵਿੱਚ ਪਤਲਾ ਘੋਲਣਾ ਉਹਨੂੰ ਠੀਕ। ਕ ਨੀ ਘੋਲਣਾ, ਉਹਨੂੰ ਪਤਲਾ ਘੋਲਣਾ ਪਾਣੀ ਦੇ ਵਿੱਚ ਨਾ। ਉਹ ਤੁਸੀਂ ਵੇ ਹਾਂ ਉਹ। ਤਵੇ ਦੇ ਉੱਪਰ ਜਿਵੇਂ ਜਿਹੜਾ ਡੋਸੇ ਵਾਲਾ ਤਵਾ ਹੁੰਦਾ ਉਹਦੇ ਤੇ ਬਣਾ ਲਓ, ਅਗਰ। ਪਲੇਨ ਖਾਦਾ, ਪਲੇਨ ਖਾ ਲੋ ਅਗਰ ਆਲੂ। ਪਾ ਕੇ ਖਾਣ ਵਿੱਚ ਆਲੂ ਪਾ ਕੇ ਖਾਣ ਵਿੱਚ, ਉਹ ਜਿਵੇਂ ਬੱਚੇ ਤੁਹਾਡੇ ਫੇਰ ਕਰਲੋ ਸਬਜ਼ੀ ਕਰ ਲਓ, ਹਾਂਜੀ ਹਾਂਜੀ। ਬਸ ਇਹੀ ਕੁੱਝ ਚੱਲ ਰਿਹਾ ਸਾਡੇ ਘਰ, ਜੋ ਵੀ ਕਿਸੇ ਦਾ ਫੇਵਰੇਟ ਫੂਡ ਹੈ, ਬਣ ਰਿਹਾ ਵ ਛੁੱਟੀਆਂ ਦੇ ਵਿੱਚ ਤੇ।
ਹਾਂ ਫਿਰ ਐਵੇਂ ਇੰਸਟੈਂਟ ਹੁੰਦੈ ਤਾਂ ਜਲਦੀ ਮਿਲ ਜਾਂਦਾ ਹੈ। ਮੈਂ ਕਿਹਾ ਇੰਸਟੈਂਟ ਹੁੰਦਾ ਏ ਨਾ ਬੰਦਾ ਵੀ ਜਲਦੀ ਏ, ਟਾਈਮ ਵੀ ਬਚਦਾ ਐ, ਸਭ ਕੁਛ ਬਚਦਾ ਐ। ਮ
ਦੇਖੋ, ਬਾਹਰ ਦੀ ਚੀਜ਼ਾਂ, ਮੈਂ ਕਹਿੰਦੀ ਬਾਹਰ ਦੀ ਜਿੰਨਾ ਬੱਚਾ ਅਵੋਇਡ ਕਰੋ, ਉੰਨਾ ਅੱਛਾ ਹੈਗਾ, ਜਿੰਨਾ ਘਰ ਦਾ ਖਾਵੇ ਉਹਦਾ ਫੂਡ ਅੱਛਾ ਹੈਗਾ, ਬਾਹਰੋਂ ਵੀ ਮਿਲਦਾ ਵੈ, ਬੱਚੇ ਕਈ ਵਾਰ ਕਹਿੰਦੇ ਬਾਹਰੋਂ ਖਾਣ ਚੱਲੀਏ। ਪਰ ਮੇਰਾ ਇਹੀ ਜ਼ਿਆਦਾ ਪ੍ਰੈਫਰ ਬਈ, ਮੈਂ ਘਰ ਬਣਾ ਦਾਂਗੀ, ਘਰ ਮਤਲਬ ਸਾਫ਼ ਸੁਥਰਾ ਹਰ ਚੀਜ਼ ਮਿਲਦੀ ਹੈ ਸਾਫ਼ ਸੁ। ਉਰੀ ਹੈ ਨਾ, ਬਾਹਰ ਦਾ ਤੁਹਾਨੂੰ ਪਤਾ ਈ ਕਿੰਨਾ ਓਇਲ ਗੰਦਾ ਹੁੰਦਾ ਵੈ ਔਰ। ਕਿੰਨੀ ਕਿੰਨੀ ਵਾਰੀ ਯੂਜ ਕਰਦੇ ਨੇ, ਓਇਲ ਨੂੰ ਉਹੀ ਸਾਡੇ ਅੰਦਰ ਫਿਰ ਜਾਂਦਾ ਵੈ, ਬੱਚਿਆਂ ਲਈ ਉਹ ਵੈਸੇ ਵੀ ਅੱਛਾ ਨੀ ਹੁੰਦਾ ਵੈ, ਹਾਂਜੀ, ਹਾਂਜੀ।
ਹਾਂਜੀ
ਹੂੰ ਅ।
ਆਹ, ਹੋਰ, ਸਾਂਬਰ ਕਿਵੇਂ ਬਣਾਉਦੇ ਤੁਸੀਂ।
ਸਾਂਬਰ ਨਾ ਹਰ ਹਰ ਦੀ ਦਾਲ ਨੂੰ ਨਾ ਮੈਂ ਨਾ। ਅਹ, ਇੱਕ ਘੰਟਾ ਪਹਿਲੇ ਮਤਲਬ ਉਹਨੂੰ ਨਾ ਭਿਓ ਦਿੰਦੇ ਹਾਂ ਪਾਣੀ ਦੇ ਵਿੱਚ, ਇੱਕ ਘੰਟਾ ਪਹਿਲੇ। ਉਸ ਤੋਂ ਬਾਅਦ ਮੈਨੂੰ, ਮਤਲਬ ਪ੍ਰੈਸ਼ਰ ਕੁੱਕਰ ਦੇ ਵਿੱਚ ਪਾ ਕੇ ਨਾ। ਅਗਰ ਤੁਸੀਂ, ਅਹ, ਸਬਜ਼ੀਆਂ ਬੱਚੇ ਖਾਂਦੇ ਨੇ ਤਾਂ ਸਬਜ਼ੀਆਂ ਤੁਸੀਂ ਐਡ ਓਨ ਕਰ। ਸਕਦੇ ਵਿੱਚ, ਜੇ ਨਹੀਂ ਖਾਂਦੇ ਤੇ ਕੋਈ ਗੱਲ ਨੀ ਉਹ ਤਾਂ ਪਲੇਨ ਵੀ ਬਣ ਜਏਗਾ, ਇਹਦੇ ਵਿੱਚ ਵੈਸੇ ਘੀਆ ਵੀ ਪਾ ਦਿਨੀਂ ਆ ਪਿਆਜ ਵੀ, ਪਾ ਦਿੰਣੀ ਆ ਨਮਕ ਔਰ ਹਲਦੀ ਪਾ ਕੇ, ਤੇ ਵੈਸੇ ਕਈ ਵਾਰੀ ਲੋਕੀਂ ਨਾ ਓ ਵੀ ਪਾਉਂਦੇ ਨੇ ਕਿ। ਕਹਿੰਦੇ ਆ ਹ ਸ਼ਿਮਲਾ ਮਿਰਚ ਵੀ ਪਾਉਂਦੇ ਨੇ ਔਰ ਕਈ ਲੋਕ ਬੈਂਗਨ ਵੀ ਯੂਜ ਕਰਦੇ ਨੇ ਜਿਹਨਾਂ ਦੇ ਘਰ। ਖਾਂਦੇ ਨੇ ਬੱਚੇ, ਮੇਰੇ ਘਰ ਦੇ ਵੀ। ਚਿਰ ਤੇ ਦੋ ਚੀਜ਼ਾਂ ਖਾਂਦੇ ਆ ਅਸੀਂ ਤੇ ਜਾਂ ਫਿਰ ਮੈਂ ਆਲੂ ਪਾ ਦੇਣੀ ਆ। ਤੇ ਜਾਂ ਫੇਰ ਘੀਆ ਵਗੈਰਾ ਮਿਲੇ, ਘੀਆ ਪਿਆਜ ਪਾ ਕੇ ਨਾ, ਸਿਰਫ ਇੱਕ ਵਿਸਲ ਲਗਵਾਉਂਦੀ ਆ ਕਿ ਮਤਲਬ ਸਬਜ਼ੀ ਮਤਲਬ ਵੀ। ਮਿਕਸ ਹੋ ਜਾਏ, ਹਾਂ ਰਲ ਜਾਏ ਵਿੱਚ,
ਜਿਵੇਂ ਡਰਮ, ਡਰਮ ਸਟਿਕਸ ਵੀ ਮਿਲਦੀਆਂ ਅੱਜ ਕੱਲ੍ਹ ਡਰਮ ਸਟਿਕਸ।
ਹਾਂ, ਮੈਂ ਕਹਿ ਨਾ ਹਾਂ ਉਹੀ ਨਾ ਜਿਹੜੇ ਬੱਚੇ ਜੇ ਖਾਂਦੇ ਨੇ ਤੇ ਪਾਲੋ। ਨਹੀਂ ਖਾਂਦੇ ਤੇ ਫੇਰ ਮੈਂ ਇਸ ਤਰ੍ਹਾਂ ਹੀ, ਮੈਂ ਪਲੇਨ ਬਣਾਉਂਦੀ ਆਂ ਮੈਂ ਤੇ। ਕਿਸੇ ਤਰ੍ਹਾਂ ਮਤਲਬ ਘੀਆ ਵਗੈਰਾ ਗ੍ਰੀਨ ਸਬਜ਼ੀਆਂ ਇਨ੍ਹਾਂ ਦੇ ਅੰਦਰ ਚਲੇ ਜਾਣ ਮਤਲਬ ਕਹਿੰਦੇ ਕਿ। ਸਾਨੂੰ ਪਾ ਦੋ, ਨਜ਼ਰ ਨਾ ਆਏ ਕੁੱਛ ਵੀ ਬਿਲਕੁਲ ਨਜ਼। ਜ਼ਰ ਨਾ ਆਏ ਕੁਛ ਵੀ, ਹਾਂ ਤੇ ਮੈਂ ਮਤਲਬ ਇਸ ਸਹੀ ਮਤਲਬ ਇੱਕ ਇੱਕ ਵਿਸਲ ਲਗਵਾ ਕੇ ਨਾ ਉਸ ਤੋਂ ਬਾਅਦ। ਟਮਾਟਰ ਦੀ ਪਿਊਰੀ ਦਾ ਤੜਕਾ ਲਗਾ ਦਿੰਦੀ ਆ, ਰਾਈ ਨੀ ਹੁੰਦੀ ਛੋਟੀ ਛੋਟੀ ਰਾਈ ਹੁੰਦੀ ਹੈ ਬਿਲਕੁਲ ਛੋਟੀ। ਉਹਨੂੰ ਨਾ ਤੇਲ ਦੇ ਵਿੱਚ ਤੜਕਾ ਲਗਾ ਰ ਉਹ ਤੜਕਾ ਉਹਦਾ। ਔਰ ਟਮਾਟਰ ਵਗੈਰਾ ਪਾ ਕੇ ਉਸ ਤੋਂ ਬਾਅਦ ਸਾਂਬਰ ਪਾਊਡਰ ਲਾਲ ਮਿਰਚ। ਪਾ ਕੇ, ਠੀਕ ਹੈ, ਤੇ ਉਹੀ ਮਤਲਬ ਤੜ। ਕੇ ਨੂੰ ਤਿਆਰ ਕੀਤਾ ਤੜਕਾ ਸਾਂਬਰ ਵਿੱਚ ਪਾ ਦੇਨੀ ਆ ਸਾਰਾ ਮੈ।
ਸਾਂਬਰ ਦਾ ਪਾਊਡਰ ਤੁਸੀਂ ਘਰ ਨਹੀਂ ਬਣਾਉਦੇ।
ਸਾਂਬਾਂ ਦਾ ਪਾੋਡਰ ਨਹੀਂ ਘਰ ਨੀ ਬਣਾਉਂਦੀ ਬਾਹਰੋਂ ਹੀ ਮੈਂ ਲੈਂਦੀ ਹਾਂ ਸਾਂਬਾ ਦਾ ਪਾਡਰ
ਵੈਸੇ ਘਰ ਜੇ ਕਈ ਵਾਰ ਨਾ ਹੀ ਹਾਂ ਘਰ ਵੀ ਬਣ ਜਾਂਦਾ ਉਹ ਜ਼ਿਆਦਾ ਫਟਾਫਟ ਮਾ ਉਹਸ ਛੋਨੇ ਦੀ ਤਾਂਮ ਨਹੀਂ ਥੋੜੀ ਥ ਇੱਕ ਕੁ ਚਮਚ ਥਲੇੇ ਦੀ ਤਾਰ ਲਈ ਜਿਵੇਂ ਤੇ ਜਿੰਨਾ ਮਤਲਬ ਤਾਨੂੰ ਚਾਹੀਦਾ ਕੁਆਂਟਿਟੀ ਦੇ ਅਕੋਰਡਿੰਗ ਛੋਟੇ ਦੇ ਦ ਲਈ ਬਾਕੀ ਇਹ ਪੱਤੇ ਵਗੈਰਾ ਸਾਰਾ ਕੁਛ ਥੋੜਾ ਥੋੜਾ ਥੋੜਾ ਥੋੜਾ ਪਾ ਕੇ ਹਲਕ ਜੀ ਹ ਪਾ ਤੇ ਉਹਨੂੰ ਥੋੜਾ ਜਿਹਾ ਘੁੱਲ ਲੋੋ ਫਿਰ ਗ੍ਰਾਈੰਡ ਕਰ ਲੋ ਬਸ ਹੜੇ ਮਸਾਲੇ ਤੇ ਤੁਹਾਨੂੰ ਪਤਾ ਹੀ ਇਹ ਟੇਸਟ ਅਕੋਰਡਿੰਗ ਕਿਹੜੇ ਮਸਾਲੇ ਡ ਪੈਂਦੇ ਹੈ ਹਨਾ ਹਾਂ ਤੇ ਉਹ ਬਸ ਪਾਣੇ ਜ਼ਿਆਦਾ ਖੁਸ਼ਬੂ ਵਾਲੇ ਸ ਉਹ ਤਾਂ ਉਹ ਤਾਂ ਇੱਕਦਮ ਦਾ ਰੋਮਾ ਵੀ ਬਹੁਤ ਅੱਛਾ ਆਉਂਦਾ ਹੈ ਤੁਹਾਨੂੰ ਨਾਲ ਦੀ ਨਾਲ ਖਾ ਕੇ ਮਜ਼ਾ ਆਏਗਾ
ਅੱਛਾ ਅੱਛਾ ਕੋਈ ਨੀ ਮੈਂ ਟਰਾਈ ਕਰਾਂਗੀ ਮੈਂ ਵੀ ਇਹ ਵੱਲ ਹਾਂ ਕੋਈ ਨੀ ਮੈਂ ਬਾਹਰੋਂ ਉਧਰ ਲੈ ਕੇ ਆਉਂਦੀ ਮੈਂ ਘਰ ਵੀ ਟਰਾਈ ਕਰਾਂਗੀ ਬਣਾਉਣਾ ਹਨਾ
ਜੇ ਕਈ ਵਾਰ ਹੁੰਦਾ ਨਾ ਕੋਈ ਇਕਦਮ ਆ ਜਾਏ ਤੇ ਬਣਾ ਰਹੇ ਹੋਈਏ ਤੇ ਮਸਾਲਾ ਖਤਮ ਹੋ ਜਾਏ ਤਾਂ ਫੇਿਰ ਇਮੀਡੀਏਟਲੀ ਇਹ ਵੀ ਘਰ ਵੀ ਬਣ ਸਕਦਾ ਹਮ ਹਮ ਹਮ ਹਮ ਹਮ ਜੀ
ਮੈਂ ਤੇ ਬਾਜ਼ਾਰੋਂ ਲੈ ਆ ਨ ਬਾਜ਼ਾਰ ਵਾਲਾ ਯੂਜ ਕਰਦੀ ਹਾਂ ਮੈਂ ਤੇ ਪਾ ਕੇ ਵਿੱਚ
ਹਾਂ ਮੈਂ ਵੀ ਵੈਸੇ ਜ਼ਿਆਦਾਤਰ ਬਾਜ਼ਾਰ ਵਾਲਾ ਹੀ ਯੂਜ ਕਰਦੀ ਹਾਂ ਪਰ ਕਈ ਗਾਰ ਹੁੰਦਾ ਨਾ ਕੋ ਇਕਦਮ ਯੂਜ ਕਰਨ ਲ ਖਤਮ ਹੋਇਆ ਹੁੰਦਾ ਹੈ
ਹਾਂਜੀ ਹਾਂਜੀ ਪਤਾ ਕੀ ਹੈ ਇਹਨਾਂ ਨੂੰ ਬੱਚਿਆਂ ਨੂੰ ਟੇਸਟ ਆਉਣਾ ਚਾਹੀਦਾ ਹੈ ਫਿਰ ਹੈਗਾ ਕਿ ਜਦੋਂ ਬਾਹਰ ਦਾ ਮਸਾਲਾ ਲਿਓ ਥੋੜਾ ਟੇਸਟ ਵੀ ਆ ਜਾਂਦਾ ਹੈ ਘਰ ਦਾ ਪਤਾ ਵੀ ਨੀ ਪਤਾ ਨੀ ਟੇਸਟ ਆਵੇ ਨਾ ਆਵੇ ਤੁਹਾਨੂੰ ਪਤਾ ਹੀ ਬੱਚੇ ਨਖਰੇ ਕਿੰਨੇ ਕਰਦੇ ਨੇ ਹਾਂ ਉਹੀ ਹੁੰਦਾ ਮੈਂ ਸਾਰੇ ਮਤਲਬ ਸ ਸਾਮ ਦੀ ਵਿੱਚ ਸਬਜ਼ੀਆਂ ਪਾਉਂਦੀ ਵੀ ਹੈ ਨਾ ਮੈਂ ਆਪਾਂ ਬਲੈਂਡਰ ਬਣਾ ਨ ਚਲਾ ਦਿੰਦੀ ਹਾਂ ਕਿਸੇ ਤਰ੍ਹਾਂ ਮਤਲਬ ਸਬਜ਼ੀਆਂ ਨਜ਼ਰ ਹੀ ਨਾ ਆਉਣ ਬੱਚਿਆਂ ਨੂੰ ਹਾਂ ਬਿਲਕੁਲ ਪਲੇਨ ਮੰਗਦੇ ਨੇ ਬਿਲਕੁਲ ਦਾਲ ਪਲੇਨ ਮੰਗਦੇ ਨੇ ਹਾਂ ਤੇ ਫੇਿਰ ਮੈਂ ਵੀ ਲੈਂਦਾ ਥੋੜਾ ਹਲਕਾ ਜਿਹਾ ਕਰ ਦਿੰਦੀ ਹਾਂ ਕਿ ਸਬਜ਼ੀਆਂ ਸਾਰੀਆਂ ਮਿਕ ਸ ਹੋ ਜਾਣ ਵਿੱਚ ਤੇ ਬੱਚੇ ਈਜ਼ਲੀ ਖਾ ਲੈਣ ਹਮ
ਅੱਛਾ ਜੀ ਨਹੀਂ ਨਹੀਂ ਤੁਸੀਂ ਐਵੇਂ ਵੀ ਕਦੀ ਕਰ ਕੇ ਦੇਖਣਾ ਕਿਉਂਕਿ ਇਹਦ ਮੇਰੀ ਮੰਮੀ ਨੇ ਮੈਨੂੰ ਸਿਖਾਇਆ ਸੀਗਾ ਤੇ ਉਹ ਫਿਰ ਮਸਾਲਾ ਵਗੈਰਾ ਬਣਾਉਣਾ ਜੋ ਵੀ ਹੈ ਸਾਰਾ ਕੁਛ ਸਾਦਾ ਬੈਟਰ ਬਣਾਉਣਾ ਸਭ ਕੁਛ ਤੇ ਉਹਦਾ ਅਲਗ ਹੀ ਟੇਸਟ ਹੁੰਦਾ ਹੈ
ਅੱਛਾ ਅੱਛਾ
ਬਜ਼ਾਰੋਂ ਲਿਆਏ ਦਾ ਤੇ ਘਰ ਦਾ ਤਾਂ ਅਲਗ ਹੀ ਟੇਸਟ
ਹਾਂ ਅੱਜ ਸਵੇਰੇ ਅਸੀਂ ਉਹਦਾ ਹਲਵਾ ਵੀ ਬਣਾਇਆ ਸੀ ਤੇ ਸੂਜੀ ਦਾ ਹਲਵਾ ਵੀ ਬਣਾਇਆ ਸੀ ਉਹ ਵੀ ਕਹਿ ਰਹੇ ਸੀਗੇ ਖਾਣਾ ਖਾਣਾ ਖਾਣਾ ਸੂਜੀ ਦਾ ਹਲਵਾ ਵੀ ਬਣਾਇਆ ਸੀ ਮੈਂ ਚੱਲ ਟਰਾਈ ਕਰਦੀ ਹਾਂ। ਮੈਂ ਹਾਂ ਯੂਟਿਊਬ ਦੇ ਵਿੱਚ ਦੇਖਿਆ ਸੀ ਮੈਂ ਮੈਂ ਟ੍ਰਈ ਕੀਤਾ ਹਾਂ ਅੱਛਾ ਬਣ ਗਿਆ ਸੀ ਉਹ ਵੀ
ਅੱਛਾ ਚਲੋ ਵਧੀਆ ਹੈ ਨਾ ਫੇਿਰਰ ਤਾਂ ਬੱਚਿਆਂ ਦੀ ਪਸੰਦ ਦਾ ਖਾ ਲਾਓ ਨਾ ਤਾਂ ਬੱਚੇ ਵੀ ਖੁਸ਼
ਬੱਚਾ ਵੀ ਖੁਸ਼ ਹਾਂ ਵੈਸੇ ਵੀ ਤੁਹਾਨੂੰ ਪਤਾ ਮਿੱਠੇ ਦੀ ਗ੍ਰੇਵਿੰਗ ਸਭ ਨੂੰ ਆਉਦੀ ਹੈ ਵੱਡੇ ਕਿਉਕ ਛੋ ਤੇ ਸਭ ਨੂੰ ਕਰੇਵਿੰਗ ਹੁੰਦੀ ਹੈ ਕਿ ਮਿੱਠਾ ਖਾਣਾ ਹੀ ਖਾਣਾ ਰੋਟੀ ਤੋਂ ਬਾਅਦ ਮਿੱਠਾ ਚਾਹੀਦਾ ਚਾਹੀਦਾ ਹੁੰਦਾ ਹਾਂ ਵੀ ਖਾਂਦੇ ਨੇ ਸਾਰੇ ਹਾਂ ਹ ਨਵਾਂ ਐਕਸਪੈਰੀਮੈਂਟ ਕੀਤਾ ਸੀ ਮੈਂ ਸਵੇਰੇ ਹੀ ਉਹਦਾ ਹੀ। ਅ ਹਲਵੇ ਦਾ ਮੈਂ ਕੋ ਪਤਾ ਨੀ ਅੱਛਾ ਬਣਦਾ ਕਿ ਨਹੀਂ ਬਣਦਾ ਪਰ ਸਭ ਨੂੰ ਪਸੰਦ ਆ ਗਿਆ ਸੀ ਅੱਛਾ ਅਸੀਂ ਸਭ ਨੂੰ ਕਹਿੰਦੇ ਅੱਛਾ ਲੱਗਾ ਸਾਨੂੰ ਖਾ ਕੇ ਨਾ ਹਾਂ
ਅ ਵਧੀਆ ਵਧੀਆ ਤੁਸੀਂ ਤਾਂ ਨਵੇ ਨਵੇਂ ਡਿਸ਼ ਬਣਾ
ਹਾਂ ਉਹੀ ਨਾ ਮੈਂ ਬਣਾਉਂਦੀ ਰਹਿੰਦੀ ਹ ਕਿਵੇਂ। ਇਸੇ ਤਰ੍ਹਾਂ ਮੇਰੇ ਬੱਚੇ ਘਰ ਦਾ ਖਾਣ ਬਾਹਰ ਦਾ ਬਿਲਕੁਲ ਨਾ ਖਾਣ ਬਿਲਕੁਲ ਹੀ ਬੰਦਾ ਮੇਰਾ ਇਹ। ਪਹਿਲਾਂ ਮੇਰਾ ਮੋਟਿਵ ਵੀ ਪਹਿਲਾਂ ਹੁੰਦਾ ਵ ਹਨਾ। ਹਾਂ ਹਾ ਕਿਉਂਕਿ ਇਹਨਾਂ ਦਾ ਡਾਇਜਸਟਿ ਸਿਸਟਮ ਇਨਾ ਬੱਚੇ ਦਾ ਵੀਕ ਹੁੰਦਾ ਨਾ। ਨਾ ਬਾਹਰ ਦਾ ਖਾ ਕੇ ਨਾ ਡਾਇਜੈਸਟ ਨਹੀਂ ਹੁੰਦਾ ਇਹਨਾਂ ਨੂੰ ਫ਼ਿਰ ਮੇਰਾ ਇਹੀ ਹੁੰਦਾ ਕਿ। ਝਲ ਘਰ ਦਾ ਬਣਾ ਦਾਂਗੀ ਸਾਫ਼ ਸੁਥਰਾ ਬਣਾ ਦਾਗੀ ਇਹਨਾਂ ਨੂੰ ਖਾ ਲੈਣਗੇ। ਏਡਲੀ, ਖਾ ਲੈਣਗੇ।
ਫੇਰ ਵੀ ਬੱਚੇ ਬਾਹਰ ਦਾ ਤੋਂ ਬਾਹਰ ਦਾ ਤਾਂ ਮੰਗ।
ਬਾਹਰ ਦਾ ਹਾਂ ਉਹ ਤੇ ਹੈ ਬਾਹਰ ਦਾ ਖਾਣਾ ਹੀ ਖਾਣਾ ਹੁੰਦਾ ਉਹ ਅਜ। ਅੱਜ ਕਲ ਜਿਹੜੇ ਮੋਮੋਸ ਵਗੈਰਾ ਏਹਨੇ ਚੱਲ ਰਹੇ ਨੇ ਉਹ ਕਈ ਵਾਰੀ ਕਾਫੀ ਵਾਰੀ ਮ ਟਰਾਈ ਕੀਤੀ। ਤਾਂ ਸ਼ਾਰ ਪਰ ਉਹ ਚੀਜ਼ ਨੀ ਕਹਿੰਦੇ ਕਹਿੰਦੇ ਉਹ ਬੋਲੀ ਨੀ। ਚੀਜ਼ ਬਣਦੀ ਮੰਮਾ ਜੋ ਬਾਹਰ ਸੇ ਮਿਲਤੀ ਹੈ, ਨਾ ਉਹ ਨੀ ਬਣਦੀ ਆਪਸੇ। ਹਾਂ ਉਹ ਵੀ ਕੀਤੇ ਅਸੀ ਟਰਾਏ ਕਰ ਲੈਈਏ। ਘਰ ਵੀ ਬਣੇ ਹੋਏ ਤੇ ਬਾਹਰੋਂ ਵੀ ਖਾ ਲੈਂਦੇ।
ਹਾਂਜੀ ਚਲੋ ਅੱਛਾ ਲੱਗਿਆ ਸੀ ਵੀ ਤੁਹਾਡੇ ਨਾਲ ਗੱਲ ਕਰਕੇ ਬਹੁਤ।
ਤੁਹਾਡਾ ਨਾਲ ਹਾਂਜੀ, ਮੇਰਾ ਯੂਟਿਊਬ ਤੇ ਚੈਨਲ ਵੀ ਆ ਮੇਰਾ ਫੋਲੋ ਕਰ ਲੈਣਾ, ਠੀਕ ਹੈ ਤੁਸੀਂ
ਜੀ ਜੀ ਠੀਕ ਹੈ, ਜੀ ਠੀਕ ਹੈ ਓਕੇ ਸਤਿ ਸ਼੍ਰੀ ਅਕਾਲ ਜੀ।